ਹੈਲੋ ਜੀ।
ਸਤਿ ਸ੍ਰੀ ਅਕਾਲ ਕੀ ਹਾਲ ਚਾਲ? ਵਧੀਆ ਜੀ ਵਧੀਆ ਤੁਸੀਂ ਦੱਸੋ ਜੀ? ਹੈਲੋ।
ਜੀ ਆਵਾਜ਼ ਬਾਲੀ ਸਲੋਅ ਸਲੋ ਆ ਰਹੀ ਆ।
ਹਜੇ ਵੀ ਆ ਰੀ ਐ ਸਲੋ।
ਹਾਂਜੀ ਹੁਣ ਠੀਕ ਆ।
ਹੁਣ ਠੀਕ ਆ, ਹੋਰ ਕੀ ਕਰਦੇ ਸੀ ਜੀ?
ਅਸੀਂ ਬਸ ਕਿਤੇ ਨੀ ਬਾਜ਼ਾਰ ਜਾਣ ਦੀ ਤਿਆਰੀ ਕਰਦੇ ਪਏ ਆਂ, ਤੁਸੀਂ ਦੱਸੋ?
ਅੱਛਾ ਜੀ ਬਾਜ਼ਾਰ ਜਾਣ ਦੀ ਤਿਆਰੀ ਕਰ ਰੇ ਓ ਤੁਆਡੇ ਇੱਧਰ ਕਿਹੋ ਜੇ ਬਾਜ਼ਾਰ ਲੱਗਦੇ ਆ?
ਮਤਲਬ ਸਾਡੇ ਇੱਧਰ ਜਿਵੇਂ ਆਪਾਂ ਕਹਿਣੇ ਆਂ ਛੋਟੀ ਜੀਅ ਇੱਕ ਮੰਡੀ ਹੁੰਦੀ ਐ ਨਾ ਮੰਡੀ ਟਾਈਪ ਮਤਲਬ ਕਿ ਜਿਆਦਾਤਰ ਮਤਲਬ ਕਿ ਜ਼ਿਆਦਾਤਰ ਤਾਂ ਰੇਹੜੀਆਂ ਲੱਗਦੀਆਂ ਸਾਡੇ ਇੱਧਰ ਜਿਵੇਂ ਕਿ ਗੁਰਦੁਆਰਾ ਸਾਹਿਬ ਦੇ ਅੱਗੇ ਹੋ ਗਿਆ ਬਾਜ਼ਾਰ ਥੋ ਛੋਟਾ ਜਿਆ ਬਾਜ਼ਾਰ। ਗੁਰ ਜ਼ਿਆਦਾਤਰ ਤਾਂ ਇੱਧਰ ਗੁਰਦੁਆਰੇ ਸਾਹਿਬ ਦੇ ਅੱਗੇ ਬਾਜ਼ਾਰ ਲੱਗਦਾ ਨਈਂ ਤਾਂ ਵੈਸੇ ਵੱਡੀਆਂ ਵੱਡੀਆਂ ਦੁਕਾਨਾਂ ਕੱਪੜਿਆਂ ਆਲੀਆਂ ਹਰੇਕ ਚੀਜ਼ ਦੀਆਂ ਦੁਕਾਨਾਂ ਮੋਲ ਵਗੈਰਾ ਤਾਂ ਸਾਡੇ ਉੱਧਰ ਬੋਤ ਘੱਟ ਈ ਹੁੰਦੇ ਹੈਗੇ।
ਅੱਛਾ ਜੀ, ਅੱਛਾ ਅੱਛਾ ਨਈਂ ਸਾਡੇ ਇੱਥੇ ਜਿੱਦਾਂ ਹੁਣ ਨਾ ਬੋਤ ਸਾਰੇ ਐਸੇ ਮੋਲਸ ਹਨ, ਸ਼ੋਪਸ ਹਨ। ਕਿਉਂਕਿ ਹੁਣ ਇੱਥੇ ਨਾ ਡਿਵਲਪਮੈਂਟ ਇਹ ਹੋ ਗਈ ਐ ਕਿ ਛੋਟੀ-ਛੋਟੀ ਸ਼ੋਪਸ ਹੁੰਦੀਆਂ ਨਾ
ਹਾਂਜੀ ਹਾਂਜੀ।
ਤੇ ਉਹ ਵੀ ਉਹ ਉਹਨਾਂ ਨੇ ਨਾ ਸ਼ੋਰੂਮ ਟਾਈਪ ਵਿੱਚ ਡਿਵਲਪ ਕਰ ਦਿੱਤੀ ਐ ਕਨਵਰਟ ਕਰ ਜਿੱਦਾਂ ਅਗਰ ਕੱਪੜਿਆਂ ਦੀ ਕੋਈ ਸ਼ੋਪ ਐ ਉਨੂੰ ਸ਼ੋਅਰੂਮ ਵਿੱਚ ਕਨਵਰਟ ਕਰਤਾ। ਕੋਈ ਅਸੈਸਰੀ ਐ ਕੋਈ ਅਗਰ ਜਰਨਿਸਟ ਸਟੋਰ ਐ ਇਵਨ ਜਨਰਲ ਸਟੋਰ ਨੂੰ ਵੀ ਸ਼ੋਰੂਮ ਵਿਚ ਕਨਵਰਟ ਕਰਤਾ ਛੋਟੇ-ਛੋਟੇ ਮਾਰਟ ਬਣਾ ਤੇ ਸ਼ੋਪਿੰਗ ਮਾਰਟ ਬਣਾ ਦਿੱਤੇ ਐ। ਜਿੱਥੇ ਹਰ ਚੀਜ਼ ਹਾਂਜੀ ਹਰ ਚੀਜ਼ ਦੀ ਫੈਸਿਲਿਟੀ ਆ ਉੱਥੇ ਹਰ ਚੀਜ਼ ਦੀ ਤੁਸੀਂ ਕੁਛ ਵੀ ਖਰੀਦ ਸਕਦੇ ਔ।
ਹਾਂਜੀ ਹਾਂਜੀ, ਫੇਰ ਸਾਡੇ ਇੱਧਰ ਸ਼ਹਿਰ ਛੋਟੇ ਪੈਂਦੇ ਆ ਨਾ
ਸਾਡੇ ਮੈਂ ਕਿਆ ਸ਼ਹਿਰ ਛੋਟੇ ਪੈਂਦੇ ਆ ਤਾਂ ਕਰਕੇ ਦੇਖੋ ਘੱਟ ਵਿਕਾਸ ਵਿਚ ਨੇ ਕਿਉਂਕਿ ਦੇਖੋ ਵੱਡੇ ਜਿੰਨੇ ਵੱਡੇ ਸ਼ਹਿਰ ਹੋਣਗੇ ਓਨਾਂ ਜ਼ਿਆਦਾ ਵਿਕਾਸ ਹੋਊਗਾ ਉੱਥੇ।
ਵਿਕਾਸ ਹੈ ਡਿਵਲਪਮੈਂਟ ਦਾ, ਹਾਂਜੀ ਹਾਂਜੀ ਬਿਲਕੁਲ ਸਈ ਕੈਅ ਰੇ ਔ ਤੁਸੀਂ। ਤੇ ਕੀ ਕੈਂਦੇ ਹੁਣ ਜਿਵੇਂ ਅਸੀਂ ਇੱਕ ਹਾਂ ਇੱਕ ਸ਼ੋਪਿੰਗ ਮਾਰਟ ਵਿੱਚ ਅਸੀਂ ਚਲੇ ਗਏ ਨਾ ਤੇ ਸਾਨੂੰ ਉਥੇ ਹਰ ਚੀਜ਼ ਖਾਣ ਦੀ ਚੀਜ਼, ਪੀਣ ਦੀ ਚੀਜ਼, ਪਾਣ ਦੀ ਚੀਜ਼। ਕੱਪੜੇ ਵੀ ਸਬਜ਼ੀਆਂ ਕੀ ਤੁਸੀਂ ਅਹ ਬੇਕਰੀ ਦਾ ਸਮਾਨ ਲਲੋ। ਹਰ ਚੀਜ਼ ਅੰਦਰੋਂ ਮਿਲ ਜਾਂਦੀ ਐ ਤੁਆਨੂੰ ਕਿਸੇ ਹੋਰ ਸ਼ੋਪ ਤੇ ਮਤਲਬ ਕਿ ਅਖਰੀ ਵੱਖਰੀ-ਵੱਖਰੀ ਸ਼ੋਪ ਤੋਂ ਤੁਆਨੂੰ ਉਹ ਨਈਂ ਕਰਨੀ ਪੈਂਦੀ ਸ਼ੋਪਿੰਗ। ਇੱਕੋ ਸ਼ੋਪ ਤੇ ਤਾਨੂੰ ਹਰ ਚੀਜ਼ ਮਿਲ ਜਾਂਦੀ ਐ।
ਹਾਂਜੀ ਹਾਂਜੀ, ਸਾਡੇ ਵੈਸੇ ਇੱਧਰ ਐਵੇਂ ਹੁੰਦਾ ਤੇ ਸਾਨੂੰ ਕਿਸੇ ਵੀ ਚੀਜ਼ ਅਸੀਂ ਲੈਣੀ ਆ ਤਾਂ ਸਾਨੂੰ ਮਤਲਬ ਕਿ ਅਲੱਗ-ਅਲੱਗ ਦੁਕਾਨਾਂ ਤੇ ਜਾਣਾ ਪਊਗਾ ਤਾਂ ਕਰਕੇ ਸਾਨੂੰ ਚੀਜ਼ ਮਿਲੂਗੀ ਨਈਂ ਤਾਂ ਇੱਕ ਸ਼ੋਪ ਦੇ ਵਿੱਚ ਤਾਂ ਕਦੇ ਵੀ ਉਹ ਚੀਜ਼ ਨਈਂ ਮਿਲੇਗੀ।
ਹਮ।
ਹਾਂਜੀ, ਹਾਂਜੀ।
ਤਾਂ ਹੀ ਫਿਰ ਨਾ, ਐਸੇ ਲੋਕ ਨਾ ਪਤਾ ਕੀ ਕਰਦੇ ਨੇ ਫਿਰ ਫਿਰ ਜ਼ਿਆਦਾਤਰ ਫਿਰ ਕੀ ਕਰਦਾ ਨਾ, ਉਹ ਔਨਲਾਈਨ ਸ਼ੋਪਿੰਗ ਕਰਦੇ। ਕਿ ਸਾਨੂੰ ਬੈਠੇ ਬੈਠਾਏ ਘਰ 'ਚ ਇਹ ਚੀਜ਼ ਸਾਡੇ ਸਾਨੂੰ, ਪ੍ਰੋਵਾਈਡ ਕੀਤੀ ਜਾਵੇ।
ਹਾਂਜੀ, ਹਾਂਜੀ।
ਮਤਲਬ ਓਲ ਇੰਡੀਆ, ਮਤਲਬ ਓਲ ਇੰਡੀਆ ਕਿ ਓਲ ਵਰਲਡ ਚੱਲਦੇ ਨੇ ਐਪ।
ਹਾਂਜੀ, ਹਾਂ। ਸਾਡੇ ਤਾਂ ਦੇਖੋ, ਇੱਧਰ ਤਾਂ ਵੈਸੇ ਇਕੱਲੇ ਮਿਸ਼ੂ ਐਪ ਤੋਂ, ਫਲਿੱਪਕਾਰਟ ਤੇ ਮਿਸ਼ੂ ਐਪ ਚਲਦੀਆਂ ਦੋਨੇ ਕਿਉਂਕਿ ਸ਼ਹਿਰ ਛੋਟ ਆ ਉਹਦੀ ਵਜ੍ਹਾ ਕਰਕੇ ਹਨਾ, ਕਿਉਂਕਿ ਲਾਗੇ ਤਾਗੇ ਕੋਈ ਵੀ ਵੱਡਾ ਸ਼ਹਿਰ ਨੀ ਲੱਗਦਾ ਹੁਣ ਵੱਡਾ ਸਾਡੇ ਸ਼ਹਿਰਾਂ 'ਚ ਤਾਂ ਦੇਖੋ ਕਿੰਨੀਆਂ ਐਪਸ ਚੱਲਦੀਆਂ ਨੇ ਓਨਲਾਈਨ, ਬਲਿੰਕਇਟ ਚੱਲਦਾ।
ਹੁਣ ਸਾਡੇ ਤੇ ਬਲਿੰਕਇੱਟ ਵੀ ਚੱਲਦਾ, ਰਾਤ ਨੂੰ ਮੇਰੇ ਬੇਟੇ ਦੀ ਤਬੀਅਤ ਖ਼ਰਾਬ ਹੋ ਗਈ ਬਹੁਤ ਜ਼ਿਆਦਾ
ਹਾਂਜੀ।
ਤੇ ਹੁਣ ਅਸੀਂ ਜਾਈਏ ਕਿੱਥੇ, ਰਾਤ ਦੇ ਵੱਜ ਗਏ ਸੀ ਦੋ, ਇਹਨੂੰ ਵੋਮਿਟ ਹੋਰ ਲੂਜ ਮੋਸ਼ਨ ਲੱਗੇ, ਇਹਨੇ ਕੁਛ ਫਾਲਤੂ ਖਾ ਲਿਆ ਸੀ ਬਾਹਰ ਦਾ ਤੇ ਮੈਂ ਬਹੁਤ ਪਰੇਸ਼ਾਨ ਹੋ ਗਈ, ਟਮੀ ਪੇਨ ਹੋਏ ਵੋਮਿਟ ਤੇ ਵੋਮਿਟ, ਕੁਛ ਪੀਏ ਨਾਲ ਹੀ ਵੋਮਿਟ, ਕੁਛ ਖਾਏ ਨਾਲ ਹੀ ਉਹ ਮੋਸ਼ਨ, ਤੇ ਹੁਣ ਰਾਤ ਨੂੰ ਅਸੀਂ ਹੁਣ ਕਿਧਰ ਆ ਜਾ ਨਹੀ ਸਕਦੇ ਸਾਡੇ ਕੋਲ ਨਹੀਂ ਹੈ, ਵੀ ਨਿਕਲ ਸਕਦੇ ਨਾ ਕੋਈ ਤਾਂ ਸਾਨੂੰ ਐਮਰਜੈਂਸੀ ਡਾਕਟਰ ਮਿਲੇਗਾ, ਜੇ ਮਿਲੇਗਾ ਵੀ ਤੇ ਉਹਦੀ ਫੀਸ ਹੋਏਗੀ ਤਿੰਨ ਚਾਰ ਹਜ਼ਾਰ ਤੋਂ ਘੱਟ ਨੀ ਹੁੰਦੀ। ਐਮਰਜੈਂਸੀ ਵਾਲੇ ਡਾਕਟਰ ਦੀ, ਕਿਉਂਕਿ ਵੱਡਾ ਸ਼ਹਿਰ ਹੈ ਤੇ ਫਿਰ ਅਸੀਂ ਅਸੀਂ ਕੀ ਕੀਤਾ ਸਾਡੇ ਇਧਰ ਚਲਦੀਆਂ ਨੇ ਆਟੋ, ਜਿਵੇਂ ਕੈਬਸ ਵਗੈਰਾ ਉਬਰ ਹੈ ਸਾਡੇ ਉਹ ਚੱਲਦੇ ਨੇ ਨਾ, ਇੱਥੇ ਤੇ ਹੁਣ ਉਬਰ ਜੋ ਹੈ ਉਹ ਸਿੰਗਲ 'ਚ ਵੀ ਆ ਗਿਆ, ਸਿੰਗਲ ਪਰਸਨ ਉਹ ਨੂੰ ਜਿੱਦਾਂ ਬਾਈਕਸ ਵੀ ਚੱਲ ਗਈਆਂ, ਪਹਿਲੇ ਤਾਂ ਕੈਬਸ ਵੀ ਸੀ। ਹੁਣ ਬਾਈਕਸ ਵੀ ਆ ਗਈਆਂ, ਬਾਈ ਤੁਸੀਂ ਸਿੰਗਲ ਪਰਸ ਨੂੰ ਇਧਰੋ ਦੀ ਉਧਰ, ਕਿਧਰ ਵੀ ਲੈ ਕੇ ਜਾ ਸਕਦੇ ਹੋ।
ਹਾਂਜੀ, ਹਾਂਜੀ।
ਅਤੇ ਉਹ ਜੋ ਸਿੰਗਲ ਪਰਸਨ, ਮਤਲਬ ਕਿ ਬਾਈਕ ਵਾਲੇ ਜੋ ਰਾਈਡਰ ਹੁੰਦੇ ਹੈ ਨਾ ਉਹ ਤੁਹਾਨੂੰ ਇੱਕ ਜਗ੍ਹਾ ਤੋਂ ਚੀਜ਼ ਲੈ ਕੇ, ਦੂਸਰੀ ਜਗ੍ਹਾ ਤੱਕ ਇਹ ਚੀਜ਼ ਦਾ ਵੀ ਅਹ ਕਿ ਨਾਮ ਕੰਮ ਪ੍ਰੋਵਾਈਡ ਕਰ ਦਿੰਦੇ ਨੇ, ਜਿਵੇਂ ਤੁਸੀਂ ਹੁਣ ਮੈਂ ਕੱਲ ਉਹਨੂੰ ਕਿਹਾ ਤੂੰ ਨਾ ਫਲਾਣੀ ਜਗ੍ਹਾ ਤੇ ਪਹੁੰਚ, ਤੇ ਮੈਨੂੰ ਉੱਧਰੋਂ ਦੀ ਦਵਾਈ ਖਰੀਦ ਉਹਨਾਂ ਦਾ ਸਕੈਨਰ ਮੈਨੂੰ ਦੇ ਤੇ ਕੀ ਕਹਿੰਦੇ ਫ਼ਿਰ ਤੂੰ ਮੇਰੇ ਕੋਲ ਆ, ਉਹ ਕਹਿੰਦਾ ਜੀ ਠੀਕ ਹੈ ਮੈਂ ਇਤਨੇ ਪੈਸੇ ਲੂੰਗਾ ਜੀ, ਮੈਂ ਕਿਹਾ ਕੋਈ ਬਾਤ ਨਹੀਂ ਜਿੱਤਨੇ ਲੈ ਤੂੰ ਆ ਜਾ, ਤੇ ਉਹਨੇ ਫਿਰ ਪਹਿਲੇ ਸ਼ੋਪ ਤੇ ਗਿਆ ਕੈਮਿਸਟ ਦੀ, ਜੋ ਖੁੱਲ੍ਹੀ ਹੁੰਦੀ ਹੈਟਵੈਂਟੀ ਫੋਰ ਆਰਸ
ਹਾਂਜੀ, ਹਾਂਜੀ।
ਉੱਥੋਂ ਦੀ, ਉਹਨੇ ਦਵਾਈ ਪਿੱਕ ਕੀਤੀ। ਡੈਨ ਉਹ ਮੇਰੇ ਕੋਲ ਆਇਆ, ਮਤਲਬ ਕਿ ਐਨੀ ਜ਼ਿਆਦਾ ਫੈਸਿਲਿਟੀ ਹੋ ਗਈ ਹੈ, ਫੋਨ ਦੇ ਵਿੱਚ ਓਨਲਾਈਨ ਚੀਜ਼ਾਂ ਦੀ, ਕਿ ਸਾਨੂੰ ਅਗਰ ਐਮਰਜੈਂਸੀ ਵੀ ਹੈ ਨਾ ਤੇ ਤਾਂ ਵੀ ਅਸੀਂ ਮਾਰ ਨਹੀਂ ਖਾਵਾਂਗੇ।
ਹਾਂਜੀ ਹਾਂਜੀ, ਇਹ ਤਾਂ ਹੈ। ਵੈਸੇ ਵੱਡੇ ਸ਼ਹਿਰ ਤਾਂ ਵੈਸੇ ਹੀ, ਜ਼ਿਆਦਾ ਵਿਕਾਸ 'ਚ ਦੇਖੋ ਕਿੰਨੇ ਤਰ੍ਹਾਂ ਦੀਆਂ, ਮਤਲਬ ਕਿ ਸਾਧਨ ਆ ਕਿੰਨੇ ਤਰਾਂ ਦੇ ਜਿਹਦੇ ਨਾਲ ਆਪਾਂ ਕਿਤੇ ਵੀ ਜਾ ਆ ਸਕਦੇ, ਹਰ ਚੀਜ਼ ਆਪਾਂ ਹਰੇਕ ਸਾਧਨ ਤੇ ਮੰਗਵਾ ਸਕਦੇ। ਸਕਦੇ ਹ ਹਰੇਕ ਸਾਧਨ ਆਪਣੇ ਕੋਲ ਹਾਂਜੀ- ਹਾਂਜੀ।
ਹੁਣ ਮੈਂ ਆਪਣੇ ਸਿਸਟਰ ਦੇ ਘਰ ਭੁੱਲ ਗਈ ਆਪਣਾ ਫੋਨ ਤੇ ਆਪਣੇ ਘਰ ਦੀ ਚਾਬੀ। ਹੁਣ ਮੈਂ ਅੰਦਰ ਕਿਵੇਂ ਜਾਵਾਂ ਮੈਂ ਆਪਣੇ ਦਰਵਾਜ਼ੇ ਤੇ ਪਹੁੰਚ ਗੀ ਪੂਰੀ। ਮੈਨੂੰ ਇੱਕੋ ਦਮ ਜਦ ਮੈਂ ਆਪਣਾ ਪਰਸ ਦੇਖਿਆ ਨਾ ਮੇਰਾ ਫੋਨ ਵਿੱਚ, ਤੇ ਨਾ ਹੀ ਮੇਰੀ ਚਾਬੀ ਹਾਏ ਮੈਂ ਹੁਣ ਕਰਾਂ- ਤੇ ਕਰਾਂ ਕਿ ਮੈਂ ਕਿਨੂੰ ਫੋਨ ਕਰਾਂ, ਫੋਨ ਕਰਾਂ ਕਿਵੇਂ ਮੇਰੇ ਕੋਲ ਤੇ ਫੋਨ ਹੀ ਨੀ ਐ। ਫੇਰ ਇਕ ਮੇਰੀ ਸੜਕ ਮਤਲਬ ਕਿ ਮੇਰੀ ਗਲੀ ਚੋਂ ਕੋਈ ਨਿਕਲ ਰਿਹਾ ਸੀ ਬੰਦਾ ਮੈਂ ਉਹਦੇ ਕੋਲ ਫੋਨ ਲਿੱ- ਤਾਂ ਮੈਂ ਕਿਹਾ ਫੋਨ ਦੇਣਾ ਇੱਕ ਮਿੰਟ ਔਰ ਉਸ ਤੋਂ ਬਾਅਦ, ਸੋਨੇ ਪੇ ਸੁਹਾਗਾ ਕਿ ਮੈਨੂੰ ਆਪਣੇ ਪੈਣ ਦਾ ਨੰਬਰ ਵੀ ਨੀ ਯਾਦ, ਮੈਨੂੰ ਆਪਣਾ। ਫੇਰ ਨੰਬਰ ਹੀ ਯਾਦ ਸੀ ਮੈਂ ਆਪਣੇ ਨੰਬਰ ਤੇ ਕੋਲ ਕੀਤਾ। ਫੇਰ ਮੈਂ ਉਹਨਾਂ ਨੇ ਦੱਸਿਆ ਕਿ ਮੇਰੀ ਚਾਬੀ ਮੇਰੇ ਹਾਊਸ ਕੀ, ਤੇ ਮੇਰਾ ਫੋਨ ਤੁਹਾਡੇ ਘਰ ਰਹਿ ਗਿਆ ਹੁਣ ਤੁਸੀਂ ਮੈਨੂੰ, ਇੱਕ ਨਾ ਆਉਂਦੀ ਹੈ, ਐਪ ਪੋਟਰ ਉਹ ਇੱਕ ਜਗਾ ਤੋਂ ਦੂਸ- ਦੀ ਜਗਾ ਤੇ ਉਹਨੂੰ ਚੀਜ਼ ਪਹੁੰਚਾ ਦਿੰਦੀ ਹੈ। ਉਹਦਾ ਨਾਮ ਹੁੰਦਾ ਪੋਟਰ ਫੇਰ ਮੈਂ ਉਹ ਨੂੰ ਫੋਨ ਕੀਤ- ਤਾਂ ਮੈਂ ਕਿਹਾ ਮੈਨੂੰ ਪੋਟਰ ਕਰਾਓ ਫਟਾਫਟ ਮੈਂ ਤੇ ਘਰ ਦੇ ਬਾਹਰ ਖੜੀ ਆ ਮੈਂ ਘਰ ਦੇ ਅੰਦਰ ਜਾਣਾ ਨਾ ਹੀ ਮੇਰੇ ਕੋਲ ਚਾਬੀ ਹੈ, ਨਾ ਹੀ ਮੇਰੇ ਕੋਲ ਮੇਰਾ ਫੋਨ ਹੈ।
ਹਾਂਜੀ- ਹਾਂਜੀ।
ਫਿਰ ਉਹਨਾਂ ਨੇ- ਪੋਟਰ, ਪੋਟਰ ਦੇ ਅੰਦਰ ਮੈਂ ਉਹਨਾਂ ਦੇ ਘਰ ਦਾ ਰਸਤਾ ਮੇਰੇ ਘਰ ਦੇ ਰਸਤੇ ਤੋਂ ਪੰਦਰਾਂ ਮਿੰਟ ਦਾ। ਤੇ ਉਹ ਬੰਦਾ ਦੱਸ- ਮਿੰਟ ਦੇ ਅੰਦਰ- ਅੰਦਰ ਆ ਕੇ ਮੈਨੂੰ ਪੋਟਰ ਕਰਕੇ ਮੈਨੂੰ ਸਮਾਨ ਸਾਰਾ ਫੜਾ ਕੇ ਗਿਆ। ਮਤਲਬ ਕਿ ਐਨੀ ਵੱਡੇ ਸ਼ਹਿਰਾਂ ਚ- ਇਨੀ ਡਿਵਲਪਮੈਂਟ ਹੈ। ਇੰਨੀ ਜ਼ਿਆਦਾ ਫੈਸਿਲਿਟੀ ਹੈ। ਕਿ ਤੁਸੀਂ ਬਿਲਕੁਲ ਵੀ ਨਿਰਾਸ਼ ਨਹੀਂ ਹੋ ਸਕਦੇ ਅੱਜ ਕੱਲ ਤੁਸੀਂ ਦੇਖ ਰਹੇ ਹੋਂਗੇ। ਕਿ ਕਿਡਨੈਪਿੰਗ ਕੇਸ, ਸਨੈਚਿੰਗ ਕੇਸ, ਰੇਪ ਕੇਸ ਕਿੰਨੇ ਜ਼ਿਆਦਾ ਹੋ ਰਹੇ ਹੈ। ਤੇ ਉਹਨਾਂ ਨੂੰ ਵੀ ਖ਼ਤਮ ਕਰਨ ਲਈ ਇਹ ਐਪ, ਬੜੀ ਹੀ ਜ਼ਿਆਦਾ ਅ ਹੈਲਪਫੁਲ ਹੈਗੀ ਹੈ। ਆ ਸਾਨੂੰ ਇੱਕ ਨੰਬਰ ਦਿ- ਤਾ ਗਿਆ, ਇੱਕ ਕੁੜੀ ਨੂੰ ਨੰਬਰ, ਲੇਡੀਜ਼ ਨੂੰ ਨੰਬਰ ਦਿੱਤਾ ਗਿਆ ਕਿ ਤੁਹਾਨੂੰ ਆਸ- ਪਾਸ ਕੁਛ ਵੀ- ਤੁਹਾਡੇ ਗਲਤ ਹੋਣ ਦਾ ਦਿਖ ਰਿਹਾ ਯਾਂ ਤੁਹਾਡੇ ਨਾਲ ਹੋਣ ਦਾ ਦਿਖ ਰਿਹਾ ਤੇ ਓਹ ਇਕ ਜੀ ਪੀ ਐਸ ਓਣ ਕਰਕੇ ਤੁਸੀਂ ਕੋਲ ਕਰ ਸਕਦੇ ਹੋ। ਤੁਸੀਂ ਇਸ ਨੰਬਰ ਤੇ, ਤੇ ਉਹ ਦੇਖੋ ਕਿੰਨਾ ਜ਼ਿਆਦਾ ਅੱਛਾ ਐ ਸਾਡੇ ਲਈ।
ਹਾਂਜੀ- ਹਾਂਜੀ। ਹੁਣ ਦੇਖੋ ਕੁਛ ਕੁ ਚੀਜ਼ਾਂ ਤਾਂ ਐਵੇਂ ਦੀਆਂ ਜਿਹੜੀਆਂ ਕਿ ਆਪਣੇ ਮਤਲਬ ਕਿ ਫੋਨ ਦੀ ਵਜਾ ਕਰਕੇ ਆ- ਆਪਾਂ ਨੂੰ ਮਿਲਦੀਆਂ ਹਨਾ ਫੋਨ ਕਰਕੇ ਵੀ ਆਪਾਂ ਨੂੰ ਬਹੁਤ ਜ਼ਿਆਦਾ। ਸਹਾਇਤਾ ਹੁੰਦੀ ਆ। ਪਰ ਸਾਡੇ ਤਾਂ ਪਿੰਡਾਂ ਵਿੱਚ ਦੇਖੋ ਇੰਨਾ ਜ਼ਿਆਦਾ ਵਿਕਾਸ ਹੋਇਆ ਕਿਉਂਕਿ ਦੇਖੋ ਪਹਿਲੀ ਗੱਲ ਤਾਂ ਲੋਕਾਂ ਦੀ ਸੋਚ ਹੀ ਇੰਨੀ ਜ਼ਿਆਦਾ ਪਿੱਛੇ ਚੱਲਦੀ ਪਈ ਹੈ। ਨਾ।
ਪਿੱਛੇ ਚੱਲ ਰੀ ਹੈ ਹਾਂ।
ਉਹਦੀ ਵਜਾ ਕਰਕੇ ਨਾ ਹੀ ਤਾਂ ਸਾਡੇ ਮਤਲਬ ਕਿ ਪਿੰਡ ਵਿਕਾਸ। ਕਰ ਸਕਦੇ ਹਾਂ, ਨਾ ਹੀ ਸਾਡੇ ਸ਼ਹਿਰ, ਸ਼ਹਿਰ ਵੀ ਬ ਵਿਕਾਸ ਕਰ ਵੀ ਰਹੇ ਆ ਤਾ ਬਹੁਤ ਜ਼ਿਆਦਾ। ਵੱਡੇ ਸ਼ਹਿਰਾਂ ਦੇ ਮੁਕਾਬਲੇ ਤਾਂ ਬਹੁਤ ਘੱਟ ਆ, ਕਹਿ ਸਕਦੇ ਹਾਂ ਆਪਾਂ।
ਬਿਲਕੁਲ ਸਹੀ ਕਰ ਰਹੇ-ਬਿਲਕੁਲ ਸਹੀ ਕਰ ਰਹੇ ਨਹੀਂ ਹੋ ਵੀ ਸਕਦਾ ਹੈ। ਪੰਜਾਬ ਵਿੱਚ ਕੁਛ ਐਸੇ ਪਿੰਡ ਹੈ ਨ ਜਿਨਾਂ ਦਾ ਵਿਕਾਸ ਹੋਇਆ ਵੀ ਹੈ। ਬਟ ਕੁਛ ਕੁ ਪਿੰਡ ਹੈ ਜੋ ਪਿਛੜੇ ਹੈ ਹਲੇੇ। ਜਿਹਨਾਂ ਦੀ ਸੋਚ ਵੀ ਮਤਲਬ ਕਿ ਥੋੜੀ ਛੋਟੀ ਹੈ ਉਹੀ ਸੋਚ ਹੈ ਪੁਰਾਣੀ। ਕਿ ਨਹੀਂ ਕੁੜੀ ਨੂੰ ਘਰੋਂ ਬਾਹਰ ਨੀ ਕੱਢਣਾ ਕੁੜੀ ਨੂੰ ਪੜ੍ਹਾਉਣਾ ਨੀ ਕੁੜੀ ਨੂੰ । ਚੁੱਲਾ ਚੌਂਕਾ ਸਿਖਾਓ ਕੁੜੀ ਨੂੰ ਐਂ ਕਰੋ ਅਹ ਸਿਲਾਈ ਸਿਖਾਓ ਪੜ੍ਹਾਈ ਨਾ ਕਰਾਓ। ਬਟ ਹੁਣ ਅੱਜ ਦੀ ਡੇਟ ਇਹ ਬਿਲਕੁਲ ਚੀਜ਼ਾਂ ਕੋਮਨ ਰਹਿ ਗਈਆਂ। ਕਿਉਂਕਿ ਹਰ ਦੇਖੋ ਹਰ ਘਰ ਵਿੱਚ ਬੱਚਾ ਬਾਹਰ ਜਾ ਰਿਹਾ ਭਾਵੇਂ ਉਹ ਕੁੜੀ ਹੈ ਤੇ ਭਾਵੇਂ ਉਹ ਮੁੰਡਾ ਹੈ।
ਹਾਂਜੀ ਹਾਂਜੀ।
ਸੱਭ ਪੜ੍ਹਾਈ ਕਰਕੇ ਬੱਚੇ ਬਾਹਰ ਜਾ ਰਹੇ, ਕਿਉਂਕਿ ਉਹਨਾਂ ਨੂੰ ਦੂਜੇ ਅ ਅ ਆਪਣੇ ਪਿੰਡਾਂ 'ਚ, ਮਤਲਬ ਕਿ ਇੰਡੀਆ 'ਚ, ਕੁਝ ਨਹੀਂ ਦਿਖਦਾ। ਬਿਜਨਸ ਚੱਲ ਰਹੇ ਹੈ। ਹੂੰ-ਹੂੰ ਹੂੰ, ਹਾਂਜੀ ਬੋਲੋ।
ਜੇਕਰ, ਮਤਲਬ ਕਿ ਉਹਨਾਂ ਨੂੰ, ਮਤਲਬ ਕਿ ਹੁਣ ਅੱਜ ਕੱਲ ਦੇ। ਪਿੰਡਾਂ ਦੇ ਲੋਕਾਂ ਨੂੰ, ਮਤਲਬ ਕਿ ਜੰਬਾਕਾਂ ਨੂੰ, ਐਵੇਂ ਹੈਗਾ। ਕਿ ਜੇਕਰ ਅਸੀਂ ਪਿੰਡ ਵਿੱਚ ਨਿਕਲਾਂਗੇ ਤਾਂ ਫਿਰ ਕਿਤੇ ਸਾਨੂੰ ਜਾ ਕੇ ਤਰੱਕੀ ਮਿਲੂਗੀ, ਨਹੀਂ? ਤਾਂ ਪਿੰਡਾਂ ਦਾ ਤਾਂ ਤੁਹਾਨੂੰ ਪਤਾ ਹੀ ਆ, ਚੁੱਲਾ ਚੌਕਾ ਸਿਖਾ ਦੋ, ਓ ਕਰਦੇ।
ਹੂੰ, ਬਸ ਬਸ ਬਸ, ਜੋ ਮੁੰਡੇ ਕਰ ਰਹੇ। ਹਾਂਜੀ, ਤੇ ਮੁੰਡੇ ਕਰ ਰੇ ਨ ਤੇ ਮੁੰਡੇ ਖੇਤੀ ਕਰ ਰੇ ਨ, ਹੋਰ ਤੇ ਕੋਈ ਕੰਮ ਨਹੀਂ ਹੈ। ਗਾਵਾਂ 'ਚ, ਪਿੰਡ 'ਚ ਸਿਰਫ਼ ਖੇਤੀ ਹੈ ਨਾ, ਹੋਰ ਕੋਈ ਤੇ ਕੰਮ
ਹਾਂਜੀ, ਹਾਂਜੀ, ਦੇਖੋ। ਪਿੰਡਾਂ ਮਤਲਬ ਸ਼ਹਿਰਾਂ ਦੇ ਮੁਤਾਬਿਕ ਤਾਂ ਬੌਤ ਘੱਟ। ਤਾਪਾਂ ਤੂੰ ਜ਼ਿਆਦਾ ਘੱਟ ਵਿਕਾਸ ਕਰ ਰੇ ਨੇ ਪਿੰਡ।
ਹੂੰ ਸਹੀ ਕਿਹਾ।
ਬਹੁਤ ਘੱਟ ਵਿਕਾਸ ਹੋ ਰਿਹਾ ਪਿੰਡਾਂ ਦਾ।
ਹਾਂ, ਉਹਨਾਂ ਦੀ ਗ਼ਲਤੀ ਨਹੀਂ ਹੈ। ਉਹਨਾਂ ਦੀ ਗ਼ਲਤੀ ਕੁਛ ਵੀ ਨਹੀਂ ਹੈ, ਉਹਨਾਂ ਦੀ ਗ਼ਲਤੀ। ਅਸੀਂ ਕੱਢ ਹੀ ਨਹੀਂ ਸਕਦੇ, ਕਿਉਂਕਿ ਉਹੀ ਸਾਨੂੰ ਅੰਨ ਦੇ ਰਹੇ ਨੇ। ਗੱਲ ਉੱਥੇ ਹੀ ਆ ਜਾਂਦੀ ਹੈ ਨਾ ਕਿ ਫਿਰ ਉਹ ਖੇਤੀ ਨਹੀਂ ਕਰਨਗੇ, ਤੇ ਅਸੀਂ ਕਿੱਥੋਂ ਖਾਵਾਂਗੇ?
ਹਾਂਜੀ ਹਾਂਜੀ।
ਵੈਸੇ ਵੀ ਅੱਜ ਕੱਲ ਤਾਂ ਦੇਖੋ, ਸ਼ਹਿਰੀ ਵਿਕਾਸ ਇਨਾ ਕ ਜ਼ਿਆਦਾ ਹੋ ਗਿਆ, ਹੈਨਾ? ਕਿ ਆਪਾਂ ਨੂੰ ਹਰੇਕ ਚੀਜ਼ ਮਿਲ ਸਕਦੀ ਹੈ, ਹਰੇਕ ਚੀਜ਼।
ਹਰ ਏਕ ਚੀਜ਼, ਹਾਂਜੀ ਹਾਂਜੀ।
ਚਲੋ ਠੀਕ ਹੈ, ਮੈਂ ਤੁਹਾਡੇ ਨਾਲ ਬਾਦ ਵਿੱਚ ਗੱਲ ਕਰਾਂ। ਸ਼੍ਰੀ ਸਤਿ ਅਕਾਲ ਜੀ।
ਹਾਂਜੀ, ਹਾਂਜੀ, ਹਾਂਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਤੇ ਬਚੀ ਝਾਤ ਮਾਰ ਲੈਨ।